ਬਸ ਸਭ ਵਧੀਆ।
ਓਰ ਕੀ ਕਰਦੇ ਪਏ ਸੀ? ਅੱਛਾ ਜੋਬ ਕਰਦੇਓ ਤੁਸੀਂ?
ਰੈਸਟੋਰੈਂਟ ਦਾ ਆਪਨਾ ਰੈਸਟੋਰੈਂਟ ਐ ਮਤਲਬ।
ਜੋਬ ਕਰਦੇ ਓ, ਆਪਣਾ ਏ? ਅੱਛਾ-ਅੱਛਾ ਕੀ ਨਾਮ ਐ ਤੁਹਾਡੇ ਰੈਸਟੋਰੈਂਟ ਦਾ? ਕੀ ਨਾਮ ਐ ਤੁਹਾਡੇ ਰੈਸਟੋਰੈਂਟ ਦਾ? ਵਨ ਕੋਲ।
ਹਾਂਜੀ।
ਬੜਾ ਅਲੱਗ ਨਾਮ ਐ ਤੁਹਾਡੇ ਰੈਸਟੋਰੈਂਟ ਦਾ ਵਨ ਕੋਲ ਮਤਲਬ ਇੱਕ ਈ ਕੋਲ ਤੇ ਸਮਾਨ ਆਜੇਗਾ।
ਹਾਂਜੀ ਅਲੱਗ ਨਾਮ ਹੋਏ ਤੇ ਬੰਦਾ ਫਿਰ ਦੇਖਦਾ ਬਈ ਵਾਹ ਅਲੱਗ ਨਾਮ ਐ ਜਾ ਕੇ ਦੇਖੀ ਕੀ ਕ ਕੰਮ ਐਦਾ।
ਹਾਂ।
ਨੋਰਮਲ ਨਾਮ ਤੇ ਹਰ ਕੋਈ ਰੱਖ ਦਿੰਦਾ ਅਲੱਗ ਈ ਨਾਮ ਰੱਖਣਾ ਚਾਈਦੈ।
ਹਂ, ਹਂ।
ਵੰਨ ਕੋਲ ਮਤਲਬ ਇੱਕ ਕੋਲ ਤੇ ਆਪਾਂ ਤਿਆਰ ਆ ਨਾਲੇ ਆ ਜੇਗਾ ਤਾਡੇ ਇੱਕ ਕੋਲ ਤੇ।
ਵਧੀਆ ਅੱਛਾ ਨਾਮ ਏ।
ਹਾਂਜੀ, ਤੁਸੀਂ ਕਰਦੇ ਓ?
ਮੈਂ ਟਿਊਸ਼ਨ ਪੜਾਨੀ ਆ ਬੱਚਿਆਂ ਨੂੰ ਨਾ ਫਸਟ ਤੋਂ ਲੈ ਕੇ ਪਲੱਸ ਟੂ ਤੱਕ।
ਓ ਅੱਛਾ-ਅੱਛਾ, ਪਲੱਸ ਟੂ ਚ ਮਤਲਬ ਕੇੜੀ-ਕੇੜੀ ਸਟ੍ਰੀਮ ਪੜ੍ਹਾਂਦੇ ਓ?
ਸਿਰਫ਼ ਕੋਮਰਸ ਪਲੱਸ ਵਨ ਕੋ ਪਲੱਸ ਟੂ ਨੂੰ ਓਨਲੀ ਬਿਜਨਸ ਔਰ ਅਕਾਊਂਟਸ।
ਅੱਛਾ-ਅੱਛਾ।
ਬਾਕੀ ਟੈਂਨਥ ਤੱਕ ਓਲ ਸਬਜੈਕਟਸ।
ਤੇ ਤੁਸੀਂ ਕੀ ਮਤਲਬ ਕੋਮਰਸ ਲਿੱਤੀ ਸੀ ਪਲੱਸ ਵਨ ਪਲੱਸ ਟੂ ਚ ਹੈਂ?
ਕੋਮਰਸ ਲਿਤੀ ਦੀ ਸੀ ਤਾਂ ਹੀ ਮੈਂ ਕੋਮਰਸ ਪੜ੍ਹਾ ਬਸ ਵਦ ਫਿਰ ਮੈਂ ਬੈਚਲਰ ਇਨ ਕੋਮਰਸ ਕੀਤਾ। ਬੀਕੋਮ, ਐਮ ਕੋਮ ਕੀਤੀ। ਫੇਰ ਐਮ ਕੋਮ ਕਰਕੇ ਮੈਂ ਟਿਊਸ਼ਨਾਂ ਪੜ੍ਹਾਨ ਲਾਗੀ।
ਅੱਛਾ। ਤੇ ਮਤਲਬ ਕਈ ਸਕੋਪ ਹੈ ਏਦੇ ਚ' ਟਿਊਸ਼ਨ ਟੀਚਰ ਚ'?
ਹਾਂ। ਹੈ ਐਕਸਪੀਰੀਅਸ਼ ਕਾਊਂਟ ਹੁੰਦੈ ਕੀ ਹਾਂ, ਟਿਊਸ਼ਨਾਂ ਪੜ੍ਹਾਈਏ ਬੱਚਿਆਂ ਨੂੰ ਟੀਚ ਕੀਤਾ। ਦੋ ਤਿੰਨ ਸਾਲ ਜਿਨੇ ਵੀ
ਕੀ ਮਤਲਬ ਬੈਚ-ਬੈਚ ਵਾਈਜ਼ ਪੜ੍ਹਾਂਦੇ ਓ ਯਾਂ ਹੋਮ ਟਿਊਸ਼ਨ ਮਤਲਬ ਘਰ ਈ ਦਿੰਦੇ ਓ?
ਘਾਰ ਈ ਦੀਨੀ ਆ, ਬੈਚਿਸ ਬਣਾਈ ਦੇ ਆ ਪੈਲੈ ਫਸਟ ਟੂ ਫਿਫਥ ਤੱ ਕ ਦੇ ਇੱਕ ਬੈਚ ਏ ਫਿਫਥ ਤੋਂ ਟੈਨਥ ਇੱਕ ਬੈਚ ਏ।
ਅੱਛਾ। ਫਿਰ ਪਲੱਸ ਵਨ, ਪਲੱਸ ਟੂ ਦਾ ਅੱਛਾ। ਪਲੱਸ ਵਨ, ਪਲੱਸ ਟੂ ਨੂੰ ਤਾਂ ਬਿਲੁ ਅਲਗ ਈ ਪੜ੍ਹਾਂਦੇ ਹੋਗੇ ਕਿਉਂਕੀ ਵੱਡੇ ਬੱਚੇ ਆਂਦੇ ਉੱਥ?
ਵੱਡੇ ਹਾਂ, ਓ ਵੱਡੇ ਆ ਫੇਰ ਓਨਾਂ ਨੂੰ ਟਾਈਮ ਦੇਣਾ ਪੈਂਦੈ ਹਾਂ।
ਹਾਂਜੀ।
ਹਾਂਜੀ-ਹਾਂਜੀ। ਉਨਾ ਨੂੰ ਅਲਗ ਈ ਪੜ੍ਹਾਨੀ ਆ ਮੈਂ। ਹੋਰ ਸੁਣਾਓ ਤੁਸੀਂ, ਤੁਹਾਡਾ ਕੀ ਮਤਲਬ ਜੇੜਾ ਆਪਣਾ ਰੈਸ ਟੋਰੇਂਟ ਐ ਫੇਰ ਵਧੀਆ ਚੱਲਦਾ?
ਹਾਂਜੀ। ਸਾਡਾ ਤਾਂ ਇਕਦਮ ਵਧੀਆ, ਰੱਬ ਦੀ ਦਿਆ ਨਾ। ਬੱਚੇ ਆਂਦੇ, ਮਤਲਬ ਆਪਾਂ ਨਾ ਸਕੂਲ ਦੇ ਬਾਰ।
ਹਾਂਜੀ।
ਹੈਲੋ,
ਹੈਲੋ, ਹਾਂਜੀ- ਹਾਂਜੀ, ਤੁਸੀਂ ਕਹਿ ਰਹੇ ਸਕੂਲ ਦੇ ਬਾਹਰ ਖੋਲਿਆ ਤਾਂ ਤੁਸੀਂ।
ਹਾਂਜੀ, ਆਪਾਂ ਨਾ ਸਕੂਲ ਦੇ ਬਾਹਰ ਹੀ ਖੋਲਿਆ ਦਾ। ਹਾਂਜੀ ਆ ਰਹੀ ਆ ਰਹੀ।
ਹਾਂ- ਹਾਂ।
ਸਕੂਲ ਦੇ ਬਾਹਰ ਬੋਲਿਆ ਬੱਚੇ ਆ ਜਾਂਦੇ ਨੇ ਕਾਫੀ, ਸਕੂਲ ਛੁੱਟੇ ਹੁੰਦੇ ਨਾ।
ਹਾਂ। ਲੋਕੇਸ਼ਨ ਤੇ ਫਿਰ ਤੁਸੀਂ ਸਹੀ ਜੋ ਚੂਜ਼ ਕੀਤੀ ਕਿ ਸਕੂਲ ਦੇ ਬਾਹਰ ਬੱਚੇ, ਪਾਰਟੀ ਹੁੰਦੀ ਤਾ ਆ ਜਾਦੇਗੇ।
ਸੋਚ- ਸਮਝ ਕੇ ਖੋਲ ਚੀਜ਼ ਕੋ ਸੋਚ- ਸਮਝ ਕੇ ਖੋਲ ਜਿੱਥੇ ਖੋਲਣੀ।
ਮੈਂ ਵੀ ਆਪਣਾ ਟਿਊਸ਼ਨ ਕੋਚਿੰਗ ਸੈਂਟਰ ਸੋਚ ਰਿਹਾ ਖੋਲਣ ਦੀ। ਮੈਂ ਸੋਚਿਆ ਮੈਂ ਵੀ ਕੋਈ ਸਕੂਲ ਦੀ ਲੋਕੇਸ਼ਨ ਲੱਭਾ।
ਹਾਂਜੀ। ਨਹੀਂ ਸਾਡੇ, ਤੁਸੀਂ ਕਿਹੜੀ ਜਗ੍ਹਾ ਰਹਿੰਦੇ ਹੋ?
ਅ ਮੈਂ ਰਾਧਾਕ੍ਰਿਸ਼ਨ ਕਾਲੋਨੀ।
ਅੱਛਾ। ਤੇ ਸ
ਚ ਹਾਂ- ਹਾਂ। ਜਗਾ
ਹਾਂਜੀ। ਅ ਮੈਂ ਵੀ ਜਗਾਧਰੀ ਹੁਨਾ ਯਮੁਨਾ ਯਮੁਨਾਨਗਰ ਚ' ਰਹਿੰਦਾ ਮੈਂ ਵੀ।
ਅੱਛਾ -ਅੱਛਾ। ਹਾਈ ਅਹਮਦ ਨਗਰ ਚ' ਸਾਡੇ ਇੱਥੋਂ ਦੂਰ। ਪੈ ਜਾਗਾ ਨਾ ਫਿਰ ਯਮੁਨਾ ਨਗਰ ਨੀ, ਇੱਥੇ ਲੋਕਲ ਹੀ ਹੋਣਾ ਚਾਹੀਦਾ ਜਗਾਧਰੀ ਹੀ।
ਸਕੂਲ ਨੇ ਐ ਡੀ ਮੋਡਲ, ਐਚ ਡੀ ਪਬਲਿਕ, ਐਚ ਡੀ ਸੀਨੀਅਰ ਸਕੂਲ ਹੈ ਨਾ ਤੁਹਾਡੇ ਕੋਲ ਹੀ ਪਏਗੇ। ਇੱਧਰੀ ਹੀ ਹੈ ਰਾ ਰੈਸਟੋਰੈਂਟ।
ਅੱਛਾ -ਅੱਛਾ।
ਅੱਛਾ। ਮਤਲਬ ਮੇਰੇ ਰੈਸਟੋਰੈਂਟ ਦੇ ਉੱਪਰ ਨਾ ਖਾਲੀ ਜਗ੍ਹਾ ਪਈਏ। ਅਗਰ ਤੁਹਾਨੂੰ ਕਰਨੀ ਹੈ ਗੱਲ ਆ ਜਾਓ, ਕਰ ਲੋੋ।
ਅੱਛਾ, ਹੈਗੀ ਆ ਤੁਹਾਡੇ ਰੈਸਟੋਰੈਂਟ।
ਹਾਂ ਉੱਪਰ ਬਿਲਕੁਲ ਮਤਲਬ ਉੱਪਰ ਚੜ੍ਹ ਕੇ ਨਾ ਖਾਲੀ ਪਈ ਹੈ ਉੱਪਰ
ਤੇ ਤੁਹਾਡਾ ਰੈਂਟ ਤੇ ਆ
ਹੋਲੇ ਪੂਰ ਨਹੀਂ, ਰੈਸਟੋਰੈਂਟ ਸਾਡਾ ਆਪਣਾ ਉਪਰ ਜਗ੍ਹਾਹ ਰੈਂਟ ਤੇ ਦਵਾ ਦਵਾਗਾ ਤੁਹਾਨੂੰ ਮੈਂ
ਅੱਛਾ ਅੱਛਾ, ਨਹੀਂ ਮਤਲਬ ਤੁਹਾਡੀ ਜਗ੍ਹਾਹ ਆਪਣੀ ਐ ਜਾਂ ਤੁਹਾਡੇ ਰੈਂਟ ਤੇ ਓ
ਨਹੀਂ ਰੈਸਟੋਰੈਂਟ ਤੇ ਮੇਰਾ ਆਪਣਾ ਐ ਖਰੀਦ ਲਿਓ ਜਗਾਹ ਆਪਣੀ ਸਾਰੀ, ਹਾਂ ਉੱਪਰ ਉੱਪਰ ਦੀ ਅਲੱਗ ਹੈ ਹਾਂਜੀ ਹਾਂ, ਅਲਗ ਹੈ ਹਾਂ ਉਹਗ ਤੁਹਾਡੇ ਗੱਲ ਕਰਾਂ ਤੇ, ਬੋਲੋ ਆ ਜਓ ਮਹੀਨੇ ਦਾ ਹੋਏਗਾ, ਤੀਹ ਤੀਹ ਹਜ਼ਾਰ ਹੋਏਗਾ ਤੀਹ ਹਜ਼ਾਰ ਹੋਏਗਾ ਮਹੀਨੇ ਦਾ
ਤੀਹ ਹਜ਼ਾਰ
ਹਾਂਜੀ ਇਹਨਾਂ ਦੇ ਤੁਸੀਂ ਕਮਾ ਈ ਲਓਗੇ, ਬੱਚੇ ਆਏਗੇ ਫਿਰ ਜ਼ਿਆਦਾ, ਸਕੂਲ ਦੇ ਕੋਲ ਏ ਬੱਚੇ ਫਿਰ ਜ਼ਿਆਦਾ ਹੀ ਆਂਏਗੇ
ਨਹੀਂ ਨਹੀਂ ਬਟ ਫਿਰ ਵੀ ਟਿਊਸ਼ਨ ਤੇ, ਕਈ ਵਾਰ ਬੱਚੇ ਇਨੀ ਫੀਸ ਨਹੀਂ ਦਿੰਦੇ ਇੱਕ ਬੈਚ ਮਸਾਂ ਦਸ ਬਾਰਾਂ ਹਜ਼ਾਰ ਮਹੀਨੇ ਦੇ ਬੰਦੇ ਆ ਫਿਰ ਇੰਨਾ ਰੈਂਟ
ਤੇ ਫੇਰ ਤਿੰਨ ਤੁਹਾਡੇ ਕੋਲ ਤਿੰਨ ਬੈਚ ਨੇ ਅਗਰ ਮੰਨ ਲਓ ਇੱਕ ਬੈਚ ਤੇ ਦਸ ਹਜ਼ਾਰ ਐ, ਤੀਹ ਹਜ਼ਾਰ ਬਾਹਰੋ ਬਾਹ ਨਿਕਲ ਜਾਏਗੇ
ਹਾਂ ਤੇ ਫਿਰ ਮੈਂਨੂੰ ਕੀ ਬਚੇਗਾ ਅਗਰ ਮੈਂ ਦੱਸ ਤੀਹ ਹਜ਼ਾਰ ਰੈਂਟ ਈ ਦੇ ਦਾਂਗੀ, ਅਗਰ ਮੈਂ ਕਬੈਸਟ ਮੋਸਟਲੀ ਦਸ ਵਾਰ
ਜੀ ਤੁਸੀਂ ਗੱਲ ਤੇ ਕਰੋ ਮੈਂ ਕਲਰ ਘੱਟ ਕਰਾ ਦਾਗਾ ਪੱਚੀ ਲਗਾ ਦਾਂਗਾ, ਪੱਚੀ ਅਤੇ ਵੀਹ ਲਗਾ ਦਾਂਗਾ
ਹਮ ਚਲੋ ਦੇਖਦੇ ਆ, ਗੱਲ ਸੋਚਾਂਗੇ ਇੱਕ ਵਾਰੀ ਥੋੜੀ ਪ੍ਰਾਈਮ ਲੋਕੇਸ਼ਨ ਹੋਏਗੀ ਨਾ ਫਿਰ ਤੇ ਉੱਥੇ ਹੋਰ ਵੀ ਹੋ ਜਾਣਗੇ, ਹੁਣ ਤੇ ਚਲੋ ਮੈਂ ਇਸ ਕਲੋਨੀ ਵਿੱਚ ਆਂ ਇਥੇ ਘਾਟ ਏ ਬੱਚੇ, ਉੱਥੇ ਬਾਹਰ ਜਾਵਾਂਗੀ ਤੇ ਹੋਰ ਵੀ ਬੱਚੇ ਮਿਲ ਜਾਣਗੇ ਫਿਰ ਮੈਂ ਹੋਰ ਅੱਛਾ ਕਰ ਪਾਵਾਂਗੀ, ਸੋਚਾਂਗੀ ਇਹਦੇ ਬਾਰੇ ਦੇਖ ਦੇਖਦੀ ਆਂ, ਹੋਰ ਤੁਹਾਡਾ ਜਿਹੜਾ ਰੈਸਟੋਰੈਂਟ ਹੈ ਜਿਹੜਾ, ਉਹਦੇ ਚ ਕੀ ਮਤਲਬ ਕੀ ਕੀ ਬਣਾਉਂਦੇ ਹੋ ਤੁਸੀਂ, ਹਰ ਤਰ੍ਹਾਂ ਦਾ ਫਾਸਟ ਫੂਡ
ਮਤਲਬ ਹਾਂਜੀ ਸਭ ਬੰਦਾ ਸਭ ਏ ਟੂ ਜੈਡ ਫਾਸਟ ਫੂਡ, ਪੀਜ਼ਾ, ਬਰਗਰ ਅ ਪਾਸ ਤਾ ਵਾਈਟ ਸੌਸ ਪਾਸਤਾ, ਰੈਡ ਸੌਸ ਪਾਸਤਾ ਹੋਰ ਕੀ।
ਹੂ ਹੂ
ਸਟ੍ਰੋਬੈਰੀ ਮਤਲਬ ਸ਼ੇਕ, ਹਰ ਤਰ੍ਹਾਂ ਦੇ ਸ਼ੇਕ, ਕੋਲਡ ਡਰਿੰਕਸ
ਜੋ ਕੇਕ ਕੂਕ ਸਭ ਬਣਦਾ ਕੇਕ ਵੀ ਬਣਦੇ ਆ।
ਹੂ ਹੂ ਚਲੋ ਕਦੀ ਆਵਾਂਗੀ ਲੱਗਿਆ ਚੱਕਰ ਤੁਹਾਡੇ ਰੈਸਟੋਰੈਂਟ
ਹਾਂਜੀ ਕੋਈ ਨਾ ਆਣਾ ਤੁਸੀਂ
ਡਿਸਕਾਊਂਟ ਦੇ ਦੇਣਾ
ਹਾਂਜੀ ਹਾਂਜੀ ਜੋ ਫ੍ਰੀ ਚ ਦੇ ਦਾਂਗੇ, ਡਿਸਕਾਊਂਟ ਕੀ ਦੇਣਾ ਫ੍ਰੀ ਚ ਦੇ ਦਾਂਗੇ
ਠੀਕ ਹੈ ਠੀਕ
ਹਾਂਜੀ ਹੋਰ ਮਤਲਬ ਤੁਹਾਡੇ ਘਰ ਦਾ ਹੀ ਕੰਮ ਕਰਦੇ ਆ
ਬਸ ਮੇਰੇ ਘਰ ਦੇ ਭਰਾ ਏਕ ਉਹ ਸ਼ੋਪ ਤੋਂ ਲੱਗਿਆ ਹੋਇਆ ਕਿਸੀ ਮੰਮੀ ਇਹ ਕਰ ਦੰਦੇ ਹੈ ਪਾਪਾ ਪਾਂਵਾ ਮੇਰੇ ਕਿ ਕੈਂਦੇ ਆ ਬਿਜਲੀ ਦਾ ਕੰਮ ਕਰਦੇ ਐ
ਛਾ ਬਿਜਲੀ ਦਾ ਕੰਮ ਮਤਲਬ ਬਿਜਲੀ ਦਾ ਕੰਮ ਕੀ ਕਰਾਂ ਖੁਦ ਖੁਦ ਦਾ ਕੰਮ ਐ ਔਵੇਂ ਗੌਰਰਮੈਂਟ ਜੋਬ ਚ ਲੱਗੇ ਆ।
ਨਈ- ਨਈ ਖੁਦ ਜਿ ਦਾ ਵੀ ਨੀ ਐ ਨਾ ਗੋਮ ਜੋ। ਠਿਕੈ,
ਹਾਂ
ਨਈ, ਮਤਲਬ ਕਿ ਜਿਵੇਂ ਘਰ ਕੋਈ ਖ਼ਰਾਬੀ ਹੋ ਜੇ ਘਰ ਔਂਵੇ -ਔਂਵੇ
ਨਈ -ਨਈ ਔ ਵੇ ਨੀ ਸੇਲਸਮੈਨ- ਸੇਲਸਮੈਨ
ਅੱਛਾ ਬਿਜਲਈ ਮਲਬ ਤਾਰ ਤਾਂ ਵੇ ਜਿਦਾ ਹੋਗੇ ਬਲਬ ਬੁਲਬ ਹੋ ਗੇ ਬਿਜਲੀ ਦੀ ਚੀਜਾ
ਸੇਲਸਮੈਨ
ਅ ਛਾ
ਹਾਂਜੀ, ਹੈਲੋ।
ਮੈਂ ਕੈ ਰੇਯਾ ਖੁੱਦ ਦਾ ਬਿਜਨਸ ਤਾਡ ਲੱਗੇ ਹੋਏ ਨੇ ਤਾਡੇ ਪਾਪਾ ਕਿਤੇ
ਨਈ ਲੱਗੇ ਹੋਏ ਨੇ
ਅੱਛਾ ਅੱਛਾ ਤੇ ਤਾਡਾ ਭਰਾ ਕੀ ਕਰਦੈ।
ਔ ਵੀ ਸ਼ੋਪ ਮੈ ਦੱਸੇਯਾ ਤੇ ਹੈ ਲ ਗਿਆ ਹੋਯਾ ਸ਼ੋਪ ਤੇ ਕੱਪੜੇ ਦੀ ਸ਼ੋਪ ਤੇ, ਕੱਪੜੇ ਦੀ ਸ਼ੋਪ ਤੇ ਲੱਗਿਆ ਹੋਇਯਾ।
ਅੱਛਾ ਔ ਅਲਗ ਸ਼ੌਪ ਲਗੇਯਾ
ਹਾਂ ਬਾਪ
ਅੱਛਾ ਔਕੇ- ਔਕੇ ਮਤਲਬ ਤਿੰਨ ਜਣੇ ਕਮਾ ਰੇ ਤੁਸੀਂ ਇਸ ਘਰ ਚ
ਹਾਂ ਬਸ ਤਾਂ ਈ ਥੋੜ੍ਹਾ ਬੋਤਾ ਮੈਂ ਅਪਣਾ ਕਮਾ ਰੀ ਆ ਅਪਣਾ ਖਰਚਾ ਕੱਢ ਲੈਂਨੀ ਆਂ।
ਹਾਂ ਬੀ ਸਈ ਐ ਅਪਣਾ ਖਰਚਾ ਨਿਕਲ ਜੇ ਬੋਤ ਏ
ਮੰਮੀ ਤੇ ਹਾਊਸਵਾਈਫ ਘਰ ਈ ਰੈੰਦੇ ਆ। ਹਾਂ, ਹੋਰ ਤਾਡੇ ਘਰ ਕੌਣ -ਕੌਣ ਏ?
ਮੇਰੇ ਘਰ, ਮੇਰੇ ਪਾਪਾ, ਮੰਮੀ ਭਰਾ ਮੇਰਾ ਵੱਡਾ ਇੱਕ ਭੈਣ ਏ
ਅਛਾ ਜੀ, ਕੀ ਕਰਦੇ ਆ ਤਆਡੇ ਪਾਪਾ
ਸਾਡਾ ਅਪਨਾ ਮਤਲਬ ਪਾਪਾ ਮੇਰੇ ਨਾਲ ਈ ਬਿਜਨਸ ਚ ਹੈਲਪ ਕਰਾਂਦੇ ਆ।
ਕੀ ਕਰਦੇ ਆ।
ਹੈ ਬਿਜਨਸ ਸੀ ਜੇੜਾ ਸਾਡਾ ਰੈਸਟੋਰੈਂਟ ਏ ਔਦੇ ਚ ਈ ਆ ਜਾਂਦੇ ਆ ਬੈਂਦੇ ਆ
ਅਛਾ-ਅਛਾ ਹਮ ਹਾਂ ਸ ਈ ਐ
ਔਨਾਂ ਨੂੰ ਬ ਬਿਠਾ ਦਿੰਦਾ ਆ ਇੱਕ ਜਗ੍ਹਾ ਤੇ, ਬੀ ਕਸਟਮਰਸ ਨੂੰ ਵੇਖੋ ਕੌਣ ਕੀ ਕਰ ਰਿਆ
ਠਕ ਠੀਕ ਵਧੀਆ
ਪਰਾ ਮੇਰਾ ਅਲੱਗ ਏ ਮਤਲਬ ਔਨਾਂ ਦੇ ਪਰਾ ਨੇ ਅਲੱਗ ਰੈਸਟੋਰੈਂਟ ਖੋਲ੍ਹਿਆ ਦੈ
ਅੱਛਾ-ਅੱਛਾ
ਅੱਛਾ ਹਾਂਜੀ ਔ ਦਾ ਮਤਲਬ ਰੇੜੀ ਏ ਮਤਲਬ ਰੈਸਟੋਰੈਂਟ ਨੀ ਐ ਰੇੜੀ ਤੇ ਰੇੜੀ ਤੇ ਐ
ਦੋਨਾਂ ਦਾ ਮਤਲਬ ਅਲੱਗ -ਅਲੱਗ ਕੰਮ ਐ ਪਾਪਾ ਕਦੀ ਔਧਰ ਚਲੇ ਆਨੇ ਕਦੀ ਔਧਰ ਚਲੇ ਅੱਛਾ-ਅੱਛਾ ਹਾਂ ਫਾਸਟ ਫੂਡ ਅਜ ਕਲ ਰੇੜੀ ਰੂੜੀ ਤੇ ਜਾਦਾ ਵਿਕਦੈ ਕੰਪੇਅਰ ਟੂੰ ਸ਼ੋਪਸ
ਜ਼ਿਆਦਾ ਹੈ ਨਾ ਹ
ਹਾਂ
ਪਰ ਪੈਣ ਮੇਰੀ ਕੁਛ ਨੀ ਕਰਦੀ। ਵਿਆਹ ਮੈਰਿਜ ਹੋ ਗੀ ਉਹਦੀ
ਅਰੇ ਨਮਸਕਾਰ ਨਮਸਕਾਰ
ਹੈਲੋ
ਹਾਂ ਹਾਂ ਸੁੰਨਰੀ ਸੁੰਨਰੀਆ
ਹਾਂਜੀ ਪੈਣ ਨੂੰ ਕੁਛ ਕਰਦੇ ਉਹ, ਮੈਰਿਜ ਕਰਤੀ ਉਹਦੀ ਬਸ। ਉਹ ਆਪਨੀ ਖੁਸ਼ ਏ ਲਾਈਫ ਚ, ਹਾਂਜੀ।
ਚਲੋ ਕੁੜੀਆਂ ਤੇ ਖੁਸ਼ ਹੋਣੀ ਚਾਹੀਦੀਆਂ ਆਪਣੀ ਲਾਈਫ ਵਿਚ
ਹੋਰ ਜੀ ਹੁਣ ਕੀ ਕਰ ਰੇ ਓ ਤੁਸੀਂ?
ਬਸ ਹੁਣ ਤੇ ਬੈਠੀ ਆ ਵਿਹਲੀ ਫ ਇਸ਼ਨਾਨ ਬੱਚਾ ਇੱਕ ਬੈਚ ਪੜ੍ਹਾਤਾ ਹੈ। ਹੁਣ ਇੱਕ ਬੈਚ ਹੋਰ ਆਣ ਵਾਲਾ ਹੈ ਬੱਚਿਆਂ ਦਾ ਬੈਚ ਦੀ ਟਾਈਮਿੰਗ ਪਹਿਲੇ ਤੇ ਇੱਕ ਪੜ੍ਹਾਇਆ ਹੇ। ਇੱਕ ਤਾਂ ਛੁੱਟੀ ਸੀ ਸਕੂਲ ਦੀ। ਤੇ ਬਾਰਾਂ ਤੋਂ ਦੋ ਢਾਈ ਵੱਜ ਕੇ ਅਸੀਂ ਫਰੀ ਹੁੰਦੇ ਹੁੰਦੇ। ਫੇਰ ਹੁਣ ਇੱਕ ਬੈਚ ਆਨ ਵਾਲਾ ਏ, ਸਾਢੇ ਤਿੰਨ ਵਜੇ ਆ ਜਾਏਗਾ। ਸਾਢੇ ਤਿੰਨ ਤੋਂ ਫਿਰ ਸਾਢੇ ਪੰਜ ਛੇ ਵਜੇ ਤੱਕ ਉਹਨੂੰ ਪੜ੍ਹਾਵਾਂਗੀ। ਫੇਰ ਸੱਤ ਸਾਢੇ ਛੇ ਵਜੇ ਮੇਰਾ
ਬੱਚਿਆਂ ਨਾਲ ਕਿੰਨੀ, ਬਈ ਸਭ ਨੂੰ ਅਲਗ ਅਲੱਗ ਤੋਂ ਪੜ੍ਹਾਨਾ, ਸਮਝਾਨਾ ਅੱਛਾ-ਅੱਛਾ, ਹਾਂ ਹੈਲਪਰ ਤਾਂ ਜ਼ਰੂਰੀ ਏ
ਕੰਮ ਦੇ ਦਿਨੀ ਆ, ਉਹ ਚੈੱਕ ਕਰ ਦਿੰਦੀ। ਕਈ ਵਾਰੀ ਉਹ ਚੈੱਕ ਕਰ ਕੰਮ ਦੇ ਦਿਨੈਂ, ਮੈਂ ਚੈੱਕ ਕਰ ਦਿੰਦੀ ਹ ਆਪਾਂ ਵੀ ਕਰਦੇ
ਸਈ ਏ
ਹੈਲਪ ਪਲਸ ਓ ਪਲਸ
ਸਭ ਨੂੰ ਅਲੱਗ ਅਲੱਗ, ਕਿਸੇ ਨੂੰ ਨਈ ਸਮਝ ਆਂਦਾ, ਉਹਨੂੰ ਅੱਗ ਤੋਂ ਸਮਝਾਓ ਕਈ ਨਲਾਇਕ ਬੱਚੇ ਆ ਜਾਂਦੇ ਆ, ਕਈ ਹੁਸ਼ਿਆਰ ਬੱਚੇ ਆ ਜਾਂਦੇ ਆ। ਅਲੱਗ ਅਲੱਗ ਬੱਚੇ ਹੁੰਦੇ ਆ ਸਾਰੇ
ਹਾਂ ਮਿਕਸ ਏ ਸਭ ਮਿਕਸ। ਪਰ ਮੇਰੇ ਸਮਝਾਇਆ ਸਮਝ ਆ ਜਾਂਦਾ ਸਭ ਨੂੰ।
ਅੱਛਾ ਚਲੋ ਚਲੋ ਠੀਕ ਏ ਫੇਰ ਮਿਲਨੇ ਆ, ਕਰਦਿਆਂ ਬਾੱਦ ਚੋਂ ਗੱਲ ਅਗਲੀ ਕੋਲ ਤੇ
ਚਲੋ ਠੀਕ ਏ ਜੀ। ਹੈਲੋ ਹਾਂਜੀ ਠੀਕ ਏ ਜੀ ਬਾਏ।
ਓਕੇ ਓਕੇ
ਬੀਸ ਹਜ਼ਾਰ